ਹੈਲੋ, ਹੈਲੋ ਹਾਂਜੀ ਸਸ ਸੀ੍ ਕਾਲ ਵੀਰ ਜੀ।
ਸਸ ਸ੍ਰੀ ਕਾਲ ਜੀ।
ਹੋਰ ਜੀ, ਕੀ ਹਾਲ ਚਾਲ ਜੇ?
ਵਧੀਆ ਜੀ ਵਧੀਆ।
ਹੋਰ ਜੀ, ਘਰ ਪਰਿਵਾਰ ਸਬ ਵਧੀਆ?
ਹਾਂਜੀ, ਸਬ ਵਧੀਆ ਜੀ।
ਹੋਰ ਜੀ, ਕੀ ਕਰਦੇ ਪਏ ਸੀ?
ਬਸ ਜੀ ਮੈਂ ਜਰਾ ਆ ਸੀ ਘੁੰਮਣ ਬਾਰ।
ਅੱਛਾ-ਅੱਛਾ, ਅੱਛਾ ਠੀਕ ਹੈ, ਹੋਰ ਸੁਣਾਓ ਜੀ।
ਸਬ ਵਧੀਆ ਜੀ ਤੁਸੀਂ ਸੁਣਾ ਦੋ।
ਬਸ ਦੇਖ ਰਿਹਾ ਸੀ ਮੈਂ ਮੂਵੀ ਵੇਖ ਰਿਹਾ ਸੀ।
ਕੋਹੜੀ?
ਮੈਂ ਉਹ ਵੇਖ ਰਹੀਆ ਸੀ, ਐੱਮ ਐਸ ਧੋਨੀ ਆਲੀ ਟੋਲੀ ਸਟੋਰੀ।
ਅੱਛਾ-ਅੱਛਾ ਕੀ ਗੱਲ ਇੰਨੀ ਪੁਰਾਣੀ ਫ਼ਿਲਮ ਅੱਜ ਵੇਖ ਰਹੇ ਹੋ?
ਹਾਂਜੀ-ਹਾਂਜੀ ਉਹ ਤਾਂ ਜਿੰਨੀ ਮਾਰ ਮਰਜ਼ੀ ਦੇਖ ਲਓ ਭਾਅ ਜੀ, ਉਹਦਾ ਤਾਂ ਤੋੜ ਨੀ ਹੈਗਾ ਮੂਵੀ ਦਾ।
ਉਹ ਤਾਂ ਸਹੀ ਗੱਲ ਹੈ ਤੁਹਾਡੀ।
ਹਾਂ ਉਹ ਜਿਹੜੀ ਸਟੋਰੀ ਹੈਗੀ ਨਾ ਮੈਂ ਤਾਂ ਭਾਜੀ ਘੱਟ ਤੋਂ ਘੱਟ ਦਸ ਪੰਦਰਾਂ ਵਾਰ ਵੇਖ ਚੁੱਕਾ।
ਹਾਂਜੀ-ਹਾਂਜੀ।
ਹਾਂਜੀ ਫਿਰ ਵੀ ਮਨ ਜਦੋਂ ਆਂਦੀ ਹੈ ਟੀ ਵੀ ਚ ਮੇਰਾ ਮਨ ਕਰਦਾ ਬਸ ਵੇਖਦੇ ਰਹਵਾਂ ਮਤਲਬ, ਇਹ ਨੀ ਹੁੰਦਾ ਕਿ ਹਟਾ ਦੇਵਾਂ ਵੇਖੀ ਹੋਈ ਹੈ ਪਹਿਲੇ।
ਜੀ-ਜੀ।
ਹੋਰ ਤੁਸੀਂ ਵੇਖੀ ਏ?
ਹਾਂਜੀ, ਵੇਖੀ ਦੀ ਆ ਮੈਂ ਵੀ।
ਹਾਂਜੀ-ਹਾਂਜੀ ਵ ਕਿਵੇਂ ਜਿਹੀ ਲੱਗੀ ਤੁਹਾਨੂੰ ਕਿਵੇਂ ਜਿਹੀ ਲੱਗੀ ਫਿਰ?
ਮੈਨ ਤੇ ਬੜੀ ਵਧੀਆ ਲੱਗੀ ਜੀ।
ਹਜੀ ਬੋਹ ਵਧੀਆ, ਸਟੋਰੀ ਵਧੀਆ ਹੈਗੀ ਹੈ।
ਸਟੋਰੀ ਬੜੀ ਵਧੀਆ ਹੈਗੀ ਏ ਪਹਿਲੇ ਵੇਖ ਰਹੇ ਟੀ-ਟੀ ਹੁੰਦਾ ਉਹ।
ਹਾਂਜੀ-ਹਾਂਜੀ ਪਹਿਲੇ ਟੀ-ਟੀ ਹੁੰਦਾ।
ਟੀ ਟੀ ਹੁੰਦਾ, ਉਸ ਤੋਂ ਬਾਦ ਵੇਖਲੋ ਇੰਨੀ ਮਿਹਨਤ ਕਰਦਾ ਅਗਲਾ, ਟੀਟੀ ਦੀ ਨੌਕਰੀ ਛੱਡ ਕੇ ਵੇਖ ਲੋ ਕ੍ਰਿਕਟ ਇਚ ਆਂਦਾ।
ਹਾਂਜੀ-ਹਾਂਜੀ। ਐ ਵੇਖਲ ਤੁਸੀਂ ਮਲਬ ਏ ਐਗਜ਼ਾਮ ਦੇ ਕੇ ਵੀ ਕਿਵੇਂ ਮਲਬ ਉਹਦੇ ਫਾਦਰ ਦਾ ਜੋ ਹੁੰਦਾ ਫਾਦਰ ਸਾਹਿਬ ਕਹਿੰਦੇ ਨੇ ਇਗਜ਼ਾਮ ਜ਼ਰੂਰ ਦੇਣਾ ਏ। ਤੇ ਇਗਜ਼ਾਮ ਦੇ ਕੇ ਕਿਵੇਂ ਭੱਜਦਾ ਏ ਉਹ ਪ੍ਰੈਕਟਿਸ ਕਰਨ, ਜਿਹੜਾ ਉਹ ਵਿਖਾਇਆ ਹੈ। ਮਤਲਬ ਉਹਦਾ ਸਟਰਗਲ ਕਿੰਨਾ ਵਿਖਾਇਆ ਕਿ ਕਿੰਨਾ ਸਟਰਗਲ ਕਰਕੇ ਉਹ ਕ੍ਰਿਕਕੇਟਰ ਬਣਿਆ।
ਬੜਾ ਸਟਰਗਲ ਹੈਗਾ।
ਉਹੀ ਗੱਲ ਹੈਗੀ ਨਾ ਤੇ ਨਾਲੇ ਹੂੰ ਉਹਦਾ ਮਤਲਬ ਇੱਕ ਬੋਹਤ ਬੱੜਾ ਇੰਸੀਡੈਂਟ ਵੀ ਹੋ ਜਾਂਦਾ ਜਿਹੜੀ ਉਹਦੀ ਗਰਲਫਰੈਂਡ ਦਾ ਉਹ ਹੋ ਜਾਂਦਾ ਇੱਕ ਐਕਸੀਡੈਂਟ ਹੋ ਜਾਂਦਾ ਏ।
ਹਾਂਜੀ-ਹਾਂਜੀ।
ਮਲਬ ਇੰਨਾ ਵੱਡਾ ਹਾਰਟ ਬ੍ਰੇਕ ਵੀ ਹੋਇਆ ਵਿੱਚ ਫੇਰ ਵੀ ਉਹਨੇ ਮਲਬ ਹਿੰਮਤ ਨੀ ਹਾਰੀ ਉਹਨੇ ਦਿਖਾ ਕੇ ਕਰਿਆ ਆਪਣਾ। ਉਹਨੇ ਆਪਣਾ ਡਰੀਮ ਨੀ ਛੱਡਿਆ ਜਿਹੜਾ ਕ੍ਰਿਕਟਰ ਦਾ ਸੀ।
ਸਹੀ ਗੱਲ ਹੈ ਜੀ।
ਨਈ ਤਾਂ ਕੋਈ ਹੋਰ ਬੰਦਾ ਹੁੰਦਾ ਮਤਲਬ ਟੁੱਟ ਜਾਂਦਾ ਏ ਐ ਏਹੈ ਜੇ ਹਾਰਟ ਬ੍ਰਕ ਤੇ। ਟੁੱਟ ਕੇ ਇੱਕਦਮ ਬਿਖੜ ਜਾਂਦਾ ਏ ਫਿਰ ਓ ਅੱਗੇ ਨੀ ਵੜ ਵੱਧ ਪਾਂਦਾ ਓ ਪਿੱਛੇ-ਪਿੱਛੇ ਹੁੰਦਾ ਜਾਂਦਾ ਏ। ਹਾਂਜੀ ਪਰ ਉਨੇ ਆਪਣਾ ਡਰੀਮ ਨੀ ਛੱਡਿਆ।
ਹੂੰ।
ਹੂੰ।
ਦੇਖਲੋ ਹਿੰਮਤ ਹੈਗੀ ਐ ਬੰਦਿਆਂ ਦੀ ਤਾਂ ਈ ਇਸ ਮੁਕਾਮ ਤੇ ਪੁੱਜ ਗਿਆ ਅਗਲਾ।
ਹਾਂ, ਓਹੀ ਤਾਂ ਗੱਲ ਐ। ਤੇ ਐ ਗੱਲ ਨੀ ਐ ਕਿ ਖਾਲੀ ਮੂਵੀ-ਮੂਵੀ ਵਿੱਚ ਵੀਖਾਏ ਓ ਅਸਲ ਵਿੱਚ ਵੀ ਕਿੰਨਾ ਵਧੀਆ ਮਤਲਬ ਕਪਤਾਨ ਬਣਿਆ ਏ ਤੇ ਤ ਤਿੰਨ ਟਰੋਫੀ ਜਿਤਾਈਆਂ ਨੇ ਮਤਲਬ।
ਸਈ ਗੱਲ
ਹੂੰ ਮਤਲਬ ਪੈਲਾਂ ਕਪਤਾਨ ਸੀ ਪੂਰੇ ਵਰਲਡ ਵਿੱਚ ਜਿੰਨੇ ਤਿਨੂੰ ਆਈ ਸੀ-ਸੀ ਟਰੋਫੀ ਜਿਤਾਈਆਂ ਸੀ। ਹੋਰ ਕੋਈ ਨੀ ਹੈਗਾ ਤੇ ਅਜੇ ਤੱਕ ਵੀ ਸ਼ੈਦ ਕੋਈ ਨੀ ਬਣਿਆ।
ਹਾਂਜੀ।
ਹਾਂਜੀ ਹੋ ਮੈਂ ਪੂਰਾ ਮਤਲਬ ਐ ਦਿਖਾਇਆ ਉਦੇ ਵਿੱਚ ਕੀ ਕ੍ਰਿਕਟ ਟਰ ਬਣਨਾ ਮਤਲਬ ਵੀ ਇਨ੍ਹਾਂ ਆਸਾਨ ਨੀ ਹੈਗਾ ਸਟਰਗਲ ਬੜਾ ਹੁੰਦਾ ਏ ਪਰ ਜੇ ਇਕ ਵਾਰੀ ਜੋ ਠਾਣ ਲਵੇ ਕਿ ਹਾਂ ਨਈ ਬਣਨਾ ਈ ਹੈਗਾ ਏ ਮੈਂ ਓ ਬਣ ਵੀ ਸਕਦੈ।
ਹਾਂਜੀ।
ਹੂੰ ਮਤਲਬ ਜੇੜੇ ਲੋਕ ਕੈਂਦੇ ਨੇ ਨਾ ਕੀ ਨਈ ਮੈਂ ਮੇਰੇ ਕੋਲ ਤਾਂ ਟਾਈਮ ਨੀ ਓ ਹੁੰਦਾ ਮੇਰੇ ਘਰ ਵਾਲੇ ਰੋ ਕਦੇ ਨੇ ਪੈਰੈਂਟਸ ਰੋਕਦੇ ਨੇ। ਤੇ ਸਾਡੇ ਕੋਲ ਐ ਨੀ ਹੈਗਾ ਓ ਨੀ ਹੈਗਾ ਮੈਂ ਪੜ੍ਹਾਈ ਕਰਾਂ ਜਾਂ ਕੀ ਕਰਾਂ ਮੈਨੂੰ ਤਾਂ ਕੈਂਦੇ ਨੇ ਮੈਨੂੰ ਪੜ੍ਹਾਈ ਕਰ ਤੇ ਓ ਨਾ ਕਰ। ਤੇ ਉਨੂੰ ਐ ਵਿਖਾਇਆ ਕੀ ਸਭ ਕੁਛ ਹੋ ਕੇ ਵੀ ਓ ਕਰ ਸਕਦਾ ਏ। ਜਿਵੇਂ ਟੀ-ਟੀ ਦੀ ਨੌਕਰੀ ਕਰਕੇ ਵੀ ਓਨੇ ਸਾਥ ਚ ਕ੍ਰਿਕਟ ਨੀ ਛੜ੍ਹਿਆ ਲੇਕਿਨ। ਓਹੀ ਗੱਲ ਹੈਗੀ ਐ।
ਵੇਖ ਲਓ ਹਿੰਮਤ ਹੈਗੀ ਜੀ-ਜੀ
ਨ ਵਧੀਆ ਸੌਂਗ ਵੀ ਵਧੀਆ ਨੇ ਔਂਦੇ ਵਿੱਚ ਮੂਵੀ ਵਿੱਚ।
ਵਧੀਆ ਨੇ ਜੀ ਐ ਵੇਖ ਲੋ ਫਿਲਮਾਂ ਤੇ ਪਹਿਲੇ ਹੁੰਦੀਆਂ ਸੀ ਜੀ ਵਧੀਆ।
ਹਾਂਜੀ-ਹਾਂਜੀ ਐ ਤਾਂ ਗੱਲ ਹੈਗੀ ਏ ਹਾਂਜੀ ਹਾਂ ਅੱਜ ਕੱਲ੍ਹ ਹਾਂਜੀ-ਹਾਂਜੀ ਅੱਜ ਕੱਲ ਨੀ ਕੋਈ ਫਿਲਮ ਹੈਗੀ ਅੱਜ ਕੱਲ ਤਾਂ ਮਤਲਬ ਐਵੇਂ ਈ ਮਤਲਬ ਬਣਾ ਦਿੰਦੇ ਨੇ ਪਰ ਓ ਕੋਈ ਸਟੋਰੀ ਲਾਈਨ ਨੀ ਕੋਈ ਕੁਛ ਨੀ। ਪੈਲਾਂ ਫਿਲਮ ਆਉਂਦੀਆਂ ਸੀ ਘੱਟ ਤੋਂ ਘੱਟ ਸਟੋਰੀ ਲੈਂਨਥ ਹੁੰਦੀ ਸੀ।
ਹਾਂਜੀ।
ਅੱਜ-ਕੱਲ ਤਾਂ ਸਮਝ ਨੀ ਆਉਂਦੀ ਕੀ ਸਟੋਰੀ ਲਾਈਨ ਹੈ ਕੀ ਕੁਛ ਵੀ ਪਤਾ ਵਿਚੋਂ ਈ।
ਹਾਂਜੀ-ਹਾਂਜੀ
ਹ ਤੇ ਤੁਸੀਂ ਦੁਰੰਧਰ ਵੇਖੇ ਹੋਣੀ ਆ ਜਿਦੀ ਹੁਣ ਆਈਐ ਨਈ।
ਹਾਂਜੀ।
ਕਿੰਨੀ ਗਾਲੀਆਂ-ਗਾਲੀਆਂ ਆਈਆਂ ਉਦੇ ਵਿੱਚ ਕੋਈ ਬੱਚਾ ਦੇਖੇ ਤਾਂ ਕੀ ਹੋਏ ਫਿਰ।
ਹਾਂ ਓ ਤੇ ਹੈ ਈ ਐ ਜੀ ਗਾਲਾਂ ਨੀ ਹੋਣੀ ਚਾਈਦੀਆਂ ਬੱਚਿਆਂ ਵਾਸਤੇ ਤਾਂ ਹੈ ਈ ਨੀ ਜੀ ਓ ਫਿਲਮ।
ਹੂੰ-ਹੂੰ ਨਾਇਬਮੈਂ ਚਲੋ ਐ ਤਾਂ ਨੀ ਕੈਂਦਾ ਕੀ ਓ ਗ਼ਲਤ ਵਿਖਾਇਆ ਏ ਚਲੋ ਵਧੀਆ ਵਿਖਾਏ ਕੀ ਇੰਡੀਆ ਦਾ ਕਿਵੇਂ ਹੋਇਆ ਕਿ ਨਈ ਹੋਇਆ ਲੇਕਿਨ ਗਾਲ ਜਿੰਨੀ ਇਨੀ ਗੱਲ ਤਾਂ ਨੀ ਚਾਹੀਦੀ ਨਾ ਕਿੰਨੇ ਗੰਦੇ-ਗੰਦੇ ਸੀਨ ਹੈਗੇ ਔਂਦੇ ਵਿੱਚ ਕੋਈ ਗੱਲ ਨੀ ਮੱਲਬ ਕੋਈ ਬੱਚਾ ਵੇਖੇ ਤਾਂ ਉਹਦੇ ਲਈ ਮੱਲਬ ਸਹੀ ਤਾਂ ਨੀਂ ਹੈਗਾ ਨਾ।
ਹਮ।
ਹਮ। ਬਾਂਕੀ ਪੁਰਾਣੀਂ ਮੂਵੀ ਆਉਂਦੀ ਸੀਂ, ਸਟੋਰੀ ਲਾਈਨ ਵੀ ਆਉਂਦੀ ਸੀਂ, ਸਭ ਕੁੱਝ ਵਧੀਆਂ ਹੁੰਦਾਂ ਸੀਂ ਕੋਈ ਵੀ ਵੇਖ ਲਏ। ਪੂਰੀ ਫੈਮਿਲੀ ਵੀ ਬਹਿ ਕੇ ਇੱਕ ਨਾਲ਼ ਵੇਖ ਸਕਦੀ ਸੀਂ।
ਹਾਂਜੀ।
ਹਾਂਜੀ- ਹਾਂਜੀ। ਦੇਖਿਓ ਜੇ ਤੁਸੀਂ ਪੁਰਾਣੀਂ ਸਾਰੀ ਫ਼ਿਲਮਾਂ ਦੇਖੀਂ ਹੋਣੀਂ ਆ।
ਸਾਰੀਆਂ ਵੇਖੀਆਂ ਜੀ।
ਹਾਂਜੀ- ਹਾਂਜੀ, ਹਾਂਜੀ ਉਹ ਆਂਦੀ ਸੀਂ ਬੋਡਰ ਆਈਂ ਸੀਂ। ਮੂਵੀ ਉਹ ਵੀ ਕਿੰਨੀਂ ਚੰਗੀ ਹੈਗੀ ਸੀਂ, ਜਿਹੜੀ ਪੁਰਾਣੇਂ ਵਾਲ਼ੀ।
ਬੋਡਰ ਮੂਵੀ।
ਹਾਂ- ਹਾਂ, ਹਾਂ ਬੋਡਰ ਮੂਵੀ। ਹੁਣ ਨਵੇਂ ਵਾਲ਼ੀ ਹੈਗੀ ਉਹ ਤਾਂ ਇੰਨੀਂ ਵਧੀਆਂ ਨੀਂ ਹੈਗੀ, ਮੱਤਲਬ ਹੈਗੀ ਏਂ ਸਟੋਰੀ ਲ਼ੇਕਿਨ। ਉਹ ਜਿਹੜੀ ਪੁਰਾਣੀਂ ਸੀਂ ਉਹਦਾ ਮੁਕ਼ਾਬਲਾ ਨੀਂ ਕਰ ਸਕਦੀ।
ਉਹ ਤਾਂ ਹੈਂ ਹੀ ਏਂ ਜੀ ਦੇਸ਼ ਭਗਤੀ ਦੀ ਫ਼ਿਲਮ ਦੇਸ਼ ਭਗਤੀ ਦੀ ਹੁੰਦੀ ਏਂ।
ਹਾਂਜੀ- ਹਾਂਜੀ, ਹਾਂਜੀ ਪੂਰੀ ਦੇਸ਼ ਭਗਤੀ ਦੀ ਸੀਂ ਤੇ। ਉਹਦੇ ਵਿੱਚ ਨਾ ਮੱਤਲਬ ਜਿਵੇਂ ਵਿਖਾਇਆ ਸੀਂ ਨਾ ਸੀਨ ਓ ਲੱਗਦਾ ਵੀ ਸੀਂ ਕਿ ਸੱਚੀਓ ਐਂ। ਬੋਰਡਰ ਤੇ ਲੜਨ ਜਾਂ ਰਹੇਂ ਨੇਂ ਦੇਸ਼ ਭਗਤੀ ਹੈਗੀ ਜਿਵੇਂ ਸੰਨੀ ਦਿਓਲ ਤੇ। ਬਾਕੀ ਹੋਰ ਵੀ ਸੁਨੀਲ ਸ਼ੇਟੀ ਸੀਂ ਔਰ ਵੀ ਸੀਂ ਜਿਹੜਾ ਅਕਸ਼ੇ ਓ ਕਿਹੜਾ ਸੀਂ। ਓਵੀ ਹੈਗਾ ਸੀਂ ਅਕਸ਼ੇ ਖੰਨਾਂ। ਤੇ ਹਾਂ ਅਕਸੇ਼ ਖਨਾ ਤੇ ਹੋਰ ਮੱਲਬ। ਓ ਵਿਖਾਇਆ ਸੀਂ ਕਿ ਹਾਂ ਇਕ ਦੇਸ਼ ਭਗਤੀ ਤੇ ਪੂਰੀ ਮੂਵੀ ਹੈਗੀ ਐ, ਤੇ ਦੇਸ਼ ਭਗਤ ਹੈਗੇ ਵੀ ਨੇਂ ਅਤੇ ਅੱਜ਼ ਕੱਲ੍ਹ ਦੇ ਜਿਹੜੇ ਹੀਰ। ਹੀਰੋ ਵਰੁਣ ਦਵਨ ਵਗ਼ੈਰਾ ਓ ਲੱਗਦੇ ਈ ਨੀਂ ਹੈਗੇ ਕਿ ਜਿਵੇਂ ਓ। ਲੜਦੇ ਪਏ ਨੇਂ ਯਾ ਕੀ ਕਰਦੇਂ ਪਏ ਨੇਂ।
ਹਾਂਜੀ -ਹਾਂਜੀ ਓ ਲੱਗਦੇ ਈ ਨੀਂ, ਓ ਗੱਲ਼ ਨੀਂ ਬਨੀ।
ਹਾਂ ਖਾਲੀ ਸੰਨੀ ਦਿਓਲ ਨਾ ਤੇ ਵਧੀਆਂ ਕੀਤਾਂ ਐਂ ਰੋਲ, ਸੰਨੀ ਦਿਓਲ ਤਾਂ ਓ ਪੁਰਾਣਾਂ ਹੀਰੋ ਹੈਗਾ ਨਾ।
ਕਰਕੇ ਹੀ ਫਿਲਮ ਚੱਲੀਂ ਓ, ਜਿਹੜੀ ਥੋੜ੍ਹੀ ਮੋਟੀ ਮਾੜੀ ਮੋਟੀ ਚੱਲੀਂ ਏਂ ਓ ਸੰਨੀ ਦਿਓਲ ਕਰਕੇ ਹੀ ਚੱਲੀਂ।
ਹਾਂਜੀ- ਹਾਂਜੀ ਮੈਂ ਕਹਿ ਰਿਹਾਂ ਸੰਨੀ ਦਿਓਲ ਨਾ ਹੁੰਦਾਂ ਫ਼ਿਲਮ ਵਿੱਚ ਫ਼ਿਰ ਨੀਂ ਚੱਲਦੀ ਏਨੀਂ।
ਓ ਤੇ ਮੱਤਲਬ ਈ ਨੀ ਹੈਂ ਜੀ ਫ਼ੇਰ ਚੱਲ ਜਾਂਦੀ।
ਓਦੇ ਕਰਕੇ ਏਨੀਂ ਚੱਲੀਂ ਏ ਬਾਈ।
ਉਹਦੇ ਕਰਕੇ ਈ ਚੱਲੀਂ ਏਂ ਜੀ।
ਬਾਂਕੀ ਜੇ ਓ ਨਾ ਹੁੰਦਾਂ ਫ਼ੇਰ ਨਾ ਚੱਲਦੀ, ਬੜੀ ਮੂਵੀ ਐਂ, ਮਲਬ। ਸੰਨੀ ਦਿਓਲ ਦੀ ਤਾਂ ਇੱਕ ਤੇ ਮੂਵੀ ਹੈਗੀ ਤੁਹਾਂਨੂੰ ਪਤਾਂ ਈ ਹੋਨਾ ਐ ਗਾਤਕ ਜਿਹੜੀ ਹੈਗੀ ਸੀ ਓ।
ਬੜੀਆਂ।
ਹਾਂ, ਓਦੇ ਚ ਡਾਇਲੋਗ ਮਾਰਦਾ ਕਹਿੰਦਾਂ ਓ। ਤੁਮ ਸਾਤੋਂ ਕੋ ਸ਼ਾਂਤ ਮਾਰੂਂਗਾ ਏਕ ਸ਼ਾਂਤ ਮਾਰੂੰਗਾ। ਓ ਵੀ ਵੇਖੀਂ ਹੋਣੀਂ ਤੁਸੀਂ।
ਹਾਂਜੀ- ਹਾਂਜੀ ਵੇਖੀਂ ਆ।
ਹਾਂ -ਹਾਂ ਓਵੀ ਬੜੀ ਅੱਛੀ ਮੂਵੀ, ਸੰਨੀ ਦਿਓਲ ਦੀ ਤਾਂ ਇੱਕ ਤੋਂ ਇੱਕ ਮੂਵੀ ਹੈਗੀਆ ਨੇਂ ਸਾਰੀਆਂ। ਮੈਂ ਵੇਖੀ। ਹਾਂਜੀ, ਇੱਕ ਓ ਜਿਹੜੀ ਕਿਹੜੀ ਹੈਗੀ ਐਂ ਓ- ਓ ਜਿਹਦੇ ਚ ਓ। ਜਾਂਦਾ ਏਂ ਮੱਲਬ ਪਾਕਿਸਤਾਨ ਦੀ ਕੁੜੀ ਨਾਲ਼ ਪਿਆਰ ਕਰ ਲੈਂਦਾਂ ਏਂ ਓ। ਜਿਹੜੀ ਹੈਗੀ ਏਂ, ਜਿਹੜਾਂ ਡਾਇਲੋਗ ਬਹੁਤ ਵਧੀਆਂ ਹੈਗਾ ਏਂ।
ਓ ਜਿਹੜਾਂ ਸ਼ਕੀਨਾ ਆਲ਼ੀ ਮੂਵੀ। ਓ ਸ਼ੋਲ, ਕੀ ਨਾਮੈ ਏਦਾ, ਮੂਵੀ ਦਾ ਓਦਾ ਐ ਬੋ ਓ ਓ ਜੇੜੀ ਸੈਕਿੰਡ
ਓ, ਹਾਂ, ਹਾਂ, ਹਾਂ, ਹਾਂ ਓ ਗਦਰ ਹਾਂ ਗਦਰ, ਓ ਕਿੰਨੀ ਚੰਗੀ ਮੂਵੀ ਹੈਗੀ ਏ। ਸਟੋਰੀ ਲਾਈਨ, ਵੀ ਕਿੰਨੀ ਵਧੀਆ ਹੈਗੀ ਏ।
ਬੜੀ ਵਧੀਆ, ਹੋਗੀ ਏ ਜੀ।
ਓਦੇ ਚ ਮਲਬ ਓ ਜੇਹੜਾ ਓ ਨਲਕੇ ਵਾਲਾ ਸੀਨ ਹੁੰਦਾ, ਕਿੰਨਾ ਵਧੀਆ ਹੁੰਦਾ ਐ। ਦੇਖਣ 'ਚ ਲੱਗਦਾ, ਅਸਲੀ 'ਚ ਪਾਕਿਸਤਾਨ 'ਚ ਬੈ ਹੂੰ, ਤੇ ਏਕੋ ਹੁੰਦਾ, ਜੇੜਾ ਓ ਕੈਂਦਾ ਏ ਅ ਹਿੰਦੁਸਤਾਨ ਜ਼ਿੰਦਾਬਾਦ ਬੋਲੋ, ਬੋਲਦਾ ਏ, ਫੇਰ ਕਹਿੰਦਾ ਪਾਕ ਓ ਹਿੰਦੁਸਤਾਨ ਮੁੁਰਦਾਬਾਦ, ਨੀ ਮੈਂ ਬੋਲ ਸਕਦਾ। ਪਾਕਿਸਤਾਨ ਜਿਂਦਾ ਓ, ਵੀ ਬੜਾ ਵਧੀਆ ਸੀਨ ਏ।
ਭਾਜੀ ਐ ਚੀਜ਼ ਵੇਖੋ ਤੁਸੀ, ਜੇੜੇ ਐ ਹੋਏ ਨੇ ਕੀ ਕਹਿੰਦੇ ਨੇ ਅਪਣਾ ਸੈਕਿੰਡ ਮੂਵੀ ਹੈਗੀ ਏ, ਓ ਵੀ ਬੜੀ ਵਧੀਆ ਹੈਗੀ ਏ।
ਹਾਂਜੀ ਹਾਂਜੀ, ਹਾਂਜੀ, ਓ ਵਧੀਆ ਐਜੀ।
ਸੈਕਿੰਡ ਮੂੜੀ ਬੜੀ ਵਧੀਆ ਹੈਗੀ ਐ, ਔ ਵੀ ਬੜਾ ਚੱਲੀ ਏ, ਬੜੀ ਚੱਲੀ ਓਵੀ।
ਸੈ ਹਾਂ ਸੈਕਿੰਡ 'ਚ ਓਦਾ ਮਲਬ, ਓਦੇ ਮੁੰਡੇ ਦਾ ਵਿਖਾਇਆ ਮੇਰੀ ਖਯਾਲ, ਸੰਨੀ ਦੇਓਲ ਦੇ ਮੁੰਡੇ ਦਾ।
ਵਖਾਂਦੇ ਨੇ ਵੀ ਓਦੇ, ਓ ਵੀ ਡਿੱਗ ਜਾਂਦਾ ਐ ਟਰੱਕ ਡਰਾਈਵਰ ਨਾ, ਓ ਫੇਰ ਓ ਕੀ ਕਹਿੰਦੇ ਨੇ, ਅਪਣੇ ਪਿਓ ਨੂੰ ਛੁੜਾਣ ਜਾਂਦਾ ਐ ਓਨ ਐ ਨੀ ਪਤਾ, ਵੀ ਪਿਓ ਤੇ ਮੇਰਾ ਔਧਰ ਈ ਹੈਗਾ ਐ ਇੰਡੀਆ 'ਚ। ਓ ਫੇਰ ਓ ਪਤਾ ਲੱਗਦਾ, ਵੀ ਮੇਰਾ ਮੁੰਡਾ ਤੇ ਚਲਾ ਗਿਆ, ਓ ਫੇਰ ਜਾਂਦਾ ਅਪਣੇ ਮੁੰਡੇ ਨੂੰ ਛੁੜਾਣ। ਪਹਿਲੇ ਓਦੀ ਮਾਂ ਨੂੰ ਛੁੜਵਾ ਕੇ ਲਿਆਯਾ, ਪਹਿਲੇ ਪਾਟੇ, ਦੂਜੇ ਪਾਟੇ 'ਚ ਫੇਰ ਮੁੰਡੇ ਨੂੰ ਛੁਡਵਾਇਆ, ਫੇਰ ਵੇਖ ਲਓ
ਇਹ ੳ ਜਿਹੜੀ, ਉਹ ਸੰਨੀ ਦਿੳਲ ਦੀ ਮੂਵੀ ਆਈ ਸੀ, ਜੋ ਬੋਲੇ ਸੋ ਨੀ ਹਾਲ, ਸੱਸ ਸ਼੍ਰੀ ਆਕਾਲ, ਉਹ ਵੀ ਵਧੀਆ।
ਬੜੀ ਵਧੀਆ ਮੂਵੀ ਹੈਗੀ ਹੈ ਜੀ, ਸਾਰੀਆਂ ਦੀ।
ਅਖੀਰ 'ਚ, ਉਨੂੰ ਲਿਆ ਕੇ ਰੋਮੀਓ ਨੂੰ, ਉਹ ਜਿਹੜਾ ਉਹ ਪਹਿਨਾਉਂਦਾ ਜੁੱਤੀਆਂ ਦਾ ਹਾਰ, ਉਹ ਬੜਾ ਵਧੀਆ ਸੀਨ ਹੈ। ਵਧੀਆ, ਸੰਨੀੇ ਦਿਓਲ ਵੀ ਵਧੀਆ ਹੈ, ਬਹੁਤ ਵਧੀਆ ਮੂਵੀ।
ਬਹੁਤ ਬਹੁਤ ਜੀ, ਬਹੁਤ ਜ।
ਤੇ ਮੈਨੂੰ ਇੱਕ ਗੱਲ ਦੱਸੋ, ਜਿਹੜੀ ਉਹਦੇ 'ਚ ਕੀ ਕਹਿੰਦੇ ਨੇ ਮੈਂ ਤੁਹਾਨੂੰ ਕਹਿਣਾ, ਵੀ ਅੱਜ ਕੱਲ੍ਹ ਦੀ ਮੂਵੀਆਂ ਤਾਂ ਮੈਂ ਮਨ ਹੀ ਨੀ ਕਰਦਾ, ਜੀ ਵੇਖਣ ਦਾ ਕੋਈ ਵੀ ਅ
ਮਣੇ ਹ
ਮਨ ਬਿਲਕੁਲ ਨਹੀਂ ਕਰਦਾ ਜੀ
ਅੱਜ ਕੱਲ੍ਹ ਤਾਂ ਮਤਲਬ, ਮੂਵੀ ਦੇ ਲਈ ਵੀ ਮਤਲਬ ਮੂਵੀ ਚਲਾਉਣ ਦੇ ਲਈ ਵੀ, ਰੀਲਾਂ ਬਣਾਉਣੀਆਂ ਪੈਂਦੀਆਂ ਨੇ ਕੀ ਅਵ ਸਨੀਮਾ 'ਚ ਜਾ ਰਹੇ ਨੇ, ਉਹ ਕਰ ਰਹੇ ਨੇ ਰੋਲਾਂ ਮਚਾ ਰਹੇ ਨੇ, ਤਾਂ ਜਾ ਕੇ ਚੱਲਦੀਆਂ ਨੇ, ਪਹਿਲਾਂ ਹੁੰਦਾ ਸੀ ਬੰਦਾ ਖੁਦ ਸਿਨੇਮਾ ਜਾਂਦਾ ਸੀ
ਜੀ ਜੀ
ਅੱਜ ਕੱਲ੍ਹ ਤਾਂ ਬੁਲਾ ਸਿਲਮਾ ਅਤੇ ਬੁਲਾਉਣ ਲਈ ਵੀ, ਮਤਲਬ ਇਹ ਚੱਲ ਰਿਆ ਹੈ ਰੀਲਾਂ ਬਣਾਉਂਦੇ ਨੇ, ਕਿ ਉਹ ਰੋਲਾ- ਰੁਲਾਾਂ ਮਚਾ ਰਹੇ ਨੇ ਬੰਦੇ ਉੱਥੇ ਜਾ ਕੇ ਨੱਚ ਟੱਪ ਰੇ ਨੇ ਤਾਂ ਜਾ ਕੇ ਬੰਦੇ ਜਾਂਦੇ ਨੇ ਵੇਖਣ
ਜੀ ਜੀ
ਮਲਬ ਏਨੇ ਜਾਦਾ ਓ ਓ ਗਿਆ ਪੈਲੇ ਤਾਂ ਬੰਦਾ ਆਪਣੇ ਆਪ ਖੁਦ ਹੀ ਜਾਂਦਾ ਸੀਲੇ
ਹਾਂਜੀ।
ਹੂੰ ਹੂੰ।
ਐ ਤੇ ਭਾਜੀ ਹੁਣ ਐਸੀੇ ਫਿਲਮਾਂ ਆ ਈ ਨੂ ਸਕਦੀਆਂ। ਪੁਰਾਣੀ ਫਿਲਮਾਂ ਤਾਂ ਪੁਰਾਣੀਆਂ ਹੈਗੀਆਂ ਸੀ।
ਅੱਜ ਕੱਲ ਦਾ ਮਨ ਈ ਨੀ ਕਰਦਾ ਫਿਲਮਾਂ ਵੇਖਣ ਦਾ, ਪਤਾ ਨੀ ਕੀ ਹੋ ਗਿਆ ਫਿਲਮਾਂ ਨੂੰ ਬੋਲੀਵੁੱਡ ਨੂੰ ਕੀ ਹੋ ਗਿਆ।
ਹੁਣ ਤੁਸੀਂ ਐ ਵੇਖੋ ਛੋਲੇ ਮੂਵੀ ਜੇੜੀ ਆਈ ਸੀ। ਓਸ ਟਾਈਮ ਤੱਕ ਮੈਂ ਸੁਣਿਆ ਏ, ਓਸ ਟਾਈਮ ਤੇ ਨਾ ਤਾਂ ਸੋਸ਼ਲ ਮੀਡੀਆ ਕੁਛ ਹੁੰਦਾ ਸੀ ਨਾ ਮੋਬਾਇਲ ਵਗੈਰਾ ਕੁਛ ਨਹੀਂ ਹੁੰਦੇ ਸੀ ਤਾਂ ਵੀ ਇੰਨੀ ਭੀੜ ਲੱਗੀ ਸੀ ਮਤਲਬ ਜਗ੍ਹਾ ਨਹੀਂ ਐਗੀ ਸੀ ਥੀਏਟਰ 'ਚ ਬੈਣ ਦੀ। ਛੋਲੇ ਮੂਵੀ ਹੁਣ ਵੇਖੋ ਤੁਸੀਂ ਕੀ ਆਈ ਹੋਣੀ ਐ ਮੂਵੀ ਓ। ਐ ਦੱਸ ਐ ਜਦੋਂ ਆਈ ਹੋਣੀ ਮਲਬ ਕੀ ਹੋਣੀ ਏ।
ਹੂੰਅ ਹੂੰਅ।
ਓਦੋਂ ਮਲਬ ਕਿ ਮੇਰੇ ਜੇੜੇ ਪਾਪਾ ਹੈਗੇ ਨੇ ਓ ਦੱਸ ਰੇ ਸੀ ਆਪਾਂ ਚੋਰੀ ਛਪੇ ਜਾਂਦੇ ਸੀ। ਮਲਬ ਸਕੂਲ, ਜਾਂਦੇ ਸਕੂਲ ਸੀ ਤੇ ਸਕੂਲ ਨਾ ਜਾ ਕੇ ਓਥੇ ਚਲੇ ਜਾਂਦੇ ਸੀ ਥੇਟਰ ਤੇ ਛੋਲੇ ਵੇਖਣ। ਹੁਣ ਵੇਖੋ ਤੁਸੀਂ ਹਾਂਜੀ ਹਾਂਜੀ ਮਲਬ ਏਨਾ ਜਾਦਾ ਕਰੇਜ ਸੀ ਓਂਦਾ ਮੂਵੀ ਦਾ
ਓ ਤੇ ਹੈ ਈ ਏ ਜੀ ਫੇਰ ਪੁਰਾਣੀ ਫਿਲਮਾਂ ਪੁਰਾਣੀ ਸੀ। ਓਸ ਟੈਮ ਪਤਾ ਕੀ ਏ ਭਾਜੀ ਇੰਨੀ ਭੀੜ ਵੀ ਕਿਉਂ ਹੁੰਦੀ ਸੀ। ਕਿਉਂਕਿ ਇਸ ਟੈਮ ਫੋਨ ਨੀ ਹੁੰਦੇ ਸੀ। ਹਾਂ ਫੋਨ ਨੀ ਹੁੰਦੇ ਸੀ, ਐ ਜੀ ਤੁਆਡਾ ਕੀ ਕੈਂਦਾ ਟੀ ਵੀ ਨੀ ਹੁੰਦੇ ਸੀ। ਫੇਰ ਬੜਾ ਸ਼ੌਕ ਹੁੰਦਾ ਸੀ, ਚਾਓ ਹੁੰਦਾ ਸੀ ਵੇਖਣ ਦਾ।
ਹਾਂਜੀ ਹਾਂਜੀ ਦੂਜਾ 'ਚ ਐਕਟਰ ਵੀ ਬੜੇ ਵਧੀਆ ਮਲਬ ਧਰਮਿੰਦਰ ਮਲਬ ਲੈਜੈਂਡ ਈ ਹੈਗੇ ਨੇ। ਇੱਕ ਤਰਾਂ ਏ ਓ ਗਿਆ ਅਮਿਤਾਭ ਬੱਚਨ ਓ ਗਿਆ, ਸਾਰੇ ਲੇਜੈਂਡ ਐਕਟਰ ਸਾਰੇ ਸਭ
ਹਾਂਜੀ
ਹਮ ਅੱਜ ਕੱਲ੍ਹ ਤਾਂ ਮੈਂਨੂੰ ਐ ਟੂਚੇ ਮੁਚੇ ਜੇ ਲੱਗਦੇ ਨੇ, ਓਨਾਂ ਨੂੰ ਐਕਟਰ ਬਣਾ ਦਿੰਦੇ ਨੇ ਫੇਰ।
ਹਾਂਜੀ ਹਾਂਜੀ ਚਲੋ ਚੰਗਾ ਭਾਜੀ ਸਸ ਸਸਰੀ ਕਾਲ ਜੀ ਬੜਾ ਵਧੀਆ ਲੱਗਿਆ ਤੁਆਡੇ ਨਾਲ ਗੱਲ ਕਰਕੇ, ਮੂਵੀਆਂ ਬਾਰੇ।
ਹਾਂਜੀ ਹਾਂ ਓਕੇ ਸਾਸਰੀਕਾਲ।